ਹਾਂਜੀ ਸਤਿ ਸ੍ਰੀੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਕੀ ਹਾਲ ਚਾਲਹੇ ਹਾਂਜੀ ਹਾਂਜੀ ਹਜੀ ਬਸ ਜ ਵੇਲੇ ਬੈਠੇ ਲੈ ਭੈਣਜੀ ਨੂੰ ਗ ਫੋਨ ਕਰਾਂ
ਹਾਂਜੀ ਹਾਂਜੀ ਹਾਂਜੀ ਚਲੋ ਤੁਸੀਂ ਇਹ ਬਹੁਤ ਵਧੀਆ ਕਰ ਲਿਆ ਮੈਨੂੰ ਫ਼ੋਨ ਕਰ ਲਿਆ ਮੈਨੂੰ ਵੀ ਅੱਛਾ ਲੱਗਿਆ ਤੁਸੀਂ ਮੈਨੂੰ ਫੋਨ ਕੀਤਾ
ਹਾਂਜੀ ਹਾਂਜੀ ਉਹ ਤੇ ਹੈ ਹੀ ਆ ਹੋ ਸੁਨਾ ਜ
ਵਧੀਆ ਤੁਸੀਂ ਸੁਣਾਓ ਹੋਰ
ਨਹੀਂ ਨਹੀਂ ਇਹ ਸੀ ਰੋਟੀ ਸਬਜ਼ੀ ਬਣਾਦੇ ਪਏ ਆਾਂ
ਅੱਛਾ ਅੱਛਾ
ਹਾਂਜੀ ਹਾਂਜੀ ਹਜ ਸੀ ਆਲੂ ਦੀ ਸਬਜ਼ ਜੀ ਬਣਾਈਏ
ਅੱਛਾ ਵਾਹਜੀ ਵਾਹ ਅਰੇ ਵਾਹ ਤੇ ਤੁਸੀਂ ਆਲੂ ਕਿੱਦਾਂ ਬਣਾਉਦੇ ਹੋ ਗ੍ਰੇਵੀ ਵਾਲੇ ਤਰੀ ਵਾਲੇ ਕਿੱਦਾਂ ਦੇ ਬਣਾਉਂਦੇ ਉਹ
ਨ ਨ ਆ ਨਾ ਜਿਆਦਾ ਗ੍ਰੇਵੀ ਹੁੰਦੀ ਹੈ ਨਾ ਜਿਆਦਾ ਤਰੀ ਹੁੰਦੀ ਹੈ ਮਤਲਬ ਕਿ ਠੀਕ ਠੀਕ ਬਣਾਉਦੇ ਹਾਂ
ਸਹੀ ਸਹੀ ਰਹਿੰਦਾ
ਹਾਂਜੀ ਹਾਂਜੀ ਹੋਰ ਹੋਰ ਸਭ ਵਧੀਆ ਜੀ ਹਾਂਜੀ ਹਾਂਜੀ ਅਸੀਂ ਬਸ ਉਬਾਲ ਕੇ ਆਲੂ ਚੰਨਾ ਉਬਾਲ ਕਰ ਲੈਂਦੇ ਹਾਂ ਬੁਈਲ ਕਰਕੇ ਹਾਂਜੀ ਹਾਂਜੀ ਫੇਰ ਪਿਆਜ਼ ਟਮਾਟਰ ਕੱਟ ਕੇ ਉਹਨੂੰ ਭੁੰਨ ਕੇ
ਅੱਛਾ!
ਉਹ ਪਾਣੀ ਥੋੜਾ ਜਿਣਾ ਪਾ ਕੇ ਉਹਨੂੰ ਪਾਣੀ ਨੂੰ ਬੋਇਲ ਕਰਕੇ ਫੇਰ ਅਸੀਂ ਆਲੂ ਪਾ ਦਿੰਦੇ ਹਾਂ ਵੀ ਫੇਰ ਆਲੂ ਪਾ ਕੇ ਥੋੜਾ ਹਾਂਜੀ! ਹਾਂਜੀ ਤੇ ਥੋੜਾ ਆਦੇ ਜਦੋਂ ਆ ਕੇ ਫਿਰ ਬੰਦ ਕਰਦੇ ਧਨੀਆ ਫਿਰ ਉੱਤੇ ਤੁਸੀਂ ਧਨੀਆ ਧੁਨੀਆ ਚੂਲ ਵਗੈਰਾ
ਅੱਛਾ ਉਹ ਤਾਂ ਸਾਡੀ ਮਰਜ਼ੀ ਹੈ ਹਾਂ ਟੇਸਟ ਦੇ ਅਕੋਰਡਿੰਗ ਕੁਛ ਵੀ ਪਾ ਲਉ ਹਾਂਜੀ ਇਹ ਤਾਂ ਹੈ ਹੀ ਹੈ ਠੀਕ ਹੈ ਹੋਰ ਬਸ ਮੈਂ ਵੀ ਹਾਂ ਹਾਂ ਅਸੀਂ ਤੇ ਪੇਕੇ ਆਏ ਦੇ ਹਾਂ ਬੱਚਿਆਂ ਦੇ ਨਾਲ ਨਾ ਮੈਂ ਇਹਨਾਂ ਪੇਕੇ ਬੱਚਿਆਂ ਦੀ ਛੁੱਟੀਆਂ ਪੈ ਗਈਆਂ ਬੱਚੇ ਕਹਿੰਦੇ ਅਸੀਂ ਜਾਣਾ ਹੈ ਮੈਂ ਕਿਹਾ ਚਲੋ ਚਲੇ ਜਾਂਦੇ ਹਾਂ ਤੇ ਹੋਰ ਇਹੀ ਹੁੰਦੇ ਆ ਦਿਨ ਐਹੀ ਦਿਨ ਨੇ ਛੁੱਟੀਆਂ ਦੇ ਉਹ ਤੇ ਹੈ ਹੀ ਹੈ ਹੋਰ ਤੁਸੀਂ ਨੀ ਗਏ ਨਾਨਕੇ ਬੱਚਿਆਂ ਦੇ
ਬਸ ਜਾਵਾਂਗੇ ਗਰਮੀ ਵੇਖ ਕੇ ਦਿਲ ਨੀ ਕਰਦਾ ਪਿਆ ਵੇਖੋ ਹੁਣ ਬੱਚੇ ਤਾਂ ਮਗਰ ਪਏਦੇ ਆ ਤੇ ਮੈਂ ਸੋਚਦੀ ਪਈ ਹਾਂ ਕਿਧਰੇ ਸ਼ਿਮਲਾ ਵਗੈਰਾ ਹੋਇਆ ਤੇ ਇਥੇ ਇਲਾਕੇ ਵਿੱਚ ਗਰਮੀ ਬੜੀ ਹੈ
ਛੂੱਟੀਆਂ ਹਾਂ ਹਾਂਜੀ ਹੋਰ
ਸਾਰੇ ਘੁੰਮਣ ਜਾਣਾ ਹੁੰਦਾ ਬੱਚਿਆਂ ਨੇ ਕੋਈ ਨਾ ਫਿਰ ਬੱਚਿਆਂ ਨਾਲ ਹੀ ਘੁੰਮਣ ਹੁੰਦਾ ਇਹ ਤਾਂ ਫੇਰ
ਹਾਂਜੀ!
ਰੋਟੀ ਵੋਟੀ ਖਾਣੀ ਤੁਸੀਂ
ਨਹੀਂ ਨਹੀਂ ਮੈਂ ਹਜੇ ਤੇ ਨਹੀਂ ਖਾਧੀ ਹੈ ਤੁਹਾਨੂੰ ਦੱਸ ਤੇ ਰਹੀ ਹਾਂ ਅੱਜ ਥੋੜਾ ਲੇਟ ਹੀ ਉਠੀ ਆ ਦਸ ਕੁ ਵਜੇ ਨਾਲ ਲੇਟ ਹੀ ਨਾਸ਼ਤਾ ਕੀਤਾ ਹੈ! ਅਤੇ ਉਹ ਬਜ਼ਾਰੋਂ ਨਾਸ਼ਤਾ ਮੰਗਵਾ ਲਿਆ ਸੀ ਛੋਲੇ ਪੂੜੀਆਂ ਮੰਗਵਾ ਲਈਆਂ ਉਹ ਮੰਗਵਾ ਲਿਆ ਭਟੂਰੇ ਮੰਗਵਾ ਲਏ ਅਤੇ ਬਸ ਲੇਟ ਹੀ ਨਾਸ਼ਤਾ ਹੋਇਆ! ਤੇ ਹੁਣ ਹੀ ਨਾ ਧੋ ਕੇ ਨਿਕਲੇ ਹਾ ਅਸੀ ਅਤੇੇ ਬੱਚੇ ਵੀ ਹੁਣੇ ਨਹਾਤੇ ਨੇ ਹਾਂ ਤੇ ਬਸ ਅੱਜ ਲੇਟ ਹੀ ਰੂਟੀਨ ਹੋ ਰਿਹਾ
ਹਾਂਜੀ ਉਹੀ ਪੇਕਿਆ ਘਰ ਤੇ ਵੈਸੇ ਵੀ ਥੋੜਾ ਲੇਟ ਹੀ ਹੋ ਜਾਂਦਾ
ਤੇ ਇਸ ਕਰਕੇ ਹੁਣ ਅਸੀਂ ਥੋੜ੍ਹਾ ਦੇਖਣੇੇ ਹਾਂ ਹੁਣ ਕੀ ਕਰਦੇ ਹਾਂ ਬੱਚੇ ਕਹਿੰਦੇ ਸੀ ਲੱਸੀ ਬਣਾ ਦੋ ਹੁਣ ਮੈਂ ਲੱਸੀ ਬਣਾ ਰਹੀ ਹਾਂ ਉਹਨਾਂ ਵਾਸਤੇ ਮੈਂ ਕਿਹਾ ਚਲੋ ਕੁਛ ਬਣਾ ਦਿੰਦੀ ਹਾਂ ਹਾਂਜੀ
ਸੀ ਕਿੰਨੂੰ ਬਣਾਉਂਦੇ ਹੋ
ਲੱਸੀ ਤੇ ਮੈਂ ਦੇਖੋ ਬੱਚਿਆਂ ਦੇ ਅਕੋਰਡਿੰਗ ਅਹ ਕਿ ਦਹੀਂ ਲਿਆ ਕੇ ਨਾ ਬਜ਼ਾਰੋ ਤੇ ਪ੍ਰੋਪਰ ਦਹੀਂ ਨ ਬਣਾਂਦੀ ਨਾ ਮੈਂ ਜਿੱਦਾਂ ਹਾਂ ਮੈਂ ਦੱਸਦੇ ਰਹੀ ਹਾਂ ਲੱਸੀ ਮੈਂ ਨਾ ਏਦਾਂ ਬਣਾਉਦੀ ਹਾਂ ਜਿੱਦਾਂ ਦਹੀਂ ਲਿਆਦੇ ਆ ਨਾ ਜਿੱਦਾਂ ਮਲਾਈ ਵਾਲੀ ਦਹੀਂ ਹੁੰਦੀ ਹੈ ਤੇ ਉਹਦੇ ਵਿੱਚ ਮੈਂ ਦੁੱਧ ਪਾ ਦਿੰਦੀ ਹਾਂ ਬੱਚਿਆਂ ਦੀ ਬਣਾਉਦੀ ਹਾਂ ਨਾ ਤੇ ਦੁੱਧ ਪਾ ਦਿੰਦੀ ਹਾਂ ਤੇ ਨਾਲ ਬੱਚੇ ਨਾ ਇਂਝ ਨਹੀਂ ਰੁਹਵਜ਼ਾ ਪਾ ਦਿਉ ਵਿੱਚ ਉਹ ਬੱਚੇ ਸਵਾਦ ਲੱਗਦੀ ਹੈ ਰੂਹਬਜ਼ਾ ਨਾਲ ਹਾਂ ਅਤੇ ਮੈਂ ਬਸ ਇਹੀ ਸਿੰ
ਹਾਂਜੀ ਹਾਂਜੀ ਅੱਛਾ ਹਾਂ ਬੱਚਿਆਂ ਦੇ ਟਸਟ ਦੇ ਹਿਸਾਬ ਨਾਲ
ਹਾਂ ਹਾਂ ਇਹ ਤੇ ਹੈ ਹੀ ਹੈ ਹੋਰ ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ ਕੀ ਕਰਦੇ ਪਏ ਨੇ ਹੈਂ
ੋਗੀ ਨਾਲ ਖੇਰਦੇ ਪਏ ਹਾਂਜੀ ਹਾਂਜੀ ਹੈਲੋ
ਹਾਂਜੀ ਤੁਹਾਡੀ ਨਾ ਆਵਾਜ਼ ਬੜੀ ਹਾਂ ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਪਈ ਇਹ ਹੋਰ ਗੂੰਜਦੀ ਪਈਏ ਤੁਹਾਡੀ ਉਹ
ਹਾਂਜੀ ਅੱਛਾ ਮੈਂ ਬਸ ਦੱਸੋ ਹੀ ਨਹੀਂ ਕਿ ਆ ਕੰਮ ਫਰਦੀ ਪਈ ਸੀਗੀ ਪੰਕਿਆ ਤੇ ਅ ਪੂੜੀ ਬਣਾ ਦੇ ਹ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਬੱਚੇ ਦੋਗੇ
ਲੇਡੀਜ਼ ਦੇ ਤੇ ਰਸੋਈਆਂ ਦਾ ਹੀ ਕੰਮ
ਹਾਂਜੀ ਹਾਂਜੀ ਉਹ ਤੇ ਹੈ ਆ ਹਾਂਜੀ ਹਾਂਜੀ ਬਸ ਹਾਂ
ਇਹ ਤੇ ਹੈ ਹੀ ਆ ਹਾਂ ਬਿਲਕੁਲ ਤੇ ਹੈ ਹੀ ਬੱਚਿਆਂ ਨੂੰ ਕਦੇ ਕੁਛ ਚਾਹੀਦਾ ਕਦੀ ਕੁਛ ਚਾਹੀਦਾ ਛੁੱਟੀਆਂ ਆਹ ਬਸ ਬੱਚੇ ਐ ਨਹੀਂੀ ਵੇਖਦੇ ਕਿ ਪੈਰੈਂਟਸ ਨੂੰ ਵੀ ਆਰਾਮ ਕਰਨ ਦਾ ਮੌਕਾ ਕਾ ਦੇਈਏ ਨਾ ਜੀ ਸਾਨੂੰ
ਹਾਂ ਉਹ ਕਿਉਂ ਬੱਚੇ। ਤੇ। ਅੱਜ ਬੱਚੇ ਉੱਠੇ ਬਾਰਾਂ ਵਜੇ ਸੋ ਕੇ ਉਠ ਕਠੇ ਆਏ ਬੱਚੇ।
ਅੱਛਾ ਜੀ।
ਹਾਂਜੀ ਹਾਂਜੀ। ਤੇ ਮੈਂ ਕਿਹਾ ਛੁੱਟੀਆਂ ਐ ਨਾ ਤਾਂ ਉਠਦੇ ਲੇਟ ਹੋ ਫਿਰ ਸਾਰੇ ਕੰਮ ਲੇਟ ਹੋ ਜਾਂਦੇ ਆ। ਤੇ ਬੱਚੇ ਵੀ ਨਈ ਨਾ ਤੇ ਫੇਰ ਨਾਸ਼ਤਾ ਲੇਟ ਕਰਨਾ ਸਾਰੇ ਕੰਮ ਲੇਟ।
ਹਾਂਜੀ ਹਾਂਜੀ। ਚਲੋ ਵਧੀਆ ਹੋਰ ਕਿਤੇ ਮੈਂ ਮੈਂ ਹੈਂ ਕੀ ਕਹਿ ਰਹੇ ਹੋ?
ਕਿਥੇ ਘੁੰਮਣਾ ਪਸੰਦ ਏ?
ਠੰਡੇ ਇਲਾਕੇ ਘੁੰਮਣਾ ਪਸੰਦ ਏ ਮੈਂ ਤੁਹਾਨੂੰ ਕਿਹ ਰਹੀ ਹਾਂ। ਤੇ ਹੁਣ ਤੁਸੀ ਚਲੋ ਬਣਾ ਲੈਂਨੇ ਆ ਪ੍ਰੋਗਰਾਮ ਕਿਤੇ ਘੁੰਮ ਆਨੇ ਆਂ। ਦੱਸੋ ਕਿੱਥੇ ਦਾ ਬਣਾਈਏ ਪ੍ਰੋਗਰਾਮ ਦੱਸੋ ਕਿੱਥੇ ਦਾ ਬਣਾਈਏ ਪ੍ਰੋਗਰਾਮ ਸ਼ਿਮਲਾ ਦਾ ਕੁੱਲੂ ਮਨਾਲੀ ਦਾ?
ਕੁੱਲੂ ਮਨਾਲੀ ਤਾਂ ਕਾਫੀ ਦੂਰ ਹੋ ਜਾਂਦਾ ਸ਼ਿਮਲਾ ਤੇ ਫੇਰ ਕੋਲ ਹੀ ਹੈ।
ਹਾਂ ਇਹ ਤੇ ਹੈ ਹੀ ਏ। ਸ਼ਿਮਲਾ ਚੱਲ ਲੈਂਨੇ ਆ ਸ਼ਿਮਲਾ ਦਾ ਬਣਾ ਲੇਨੇ ਆ ਇੱਕ ਦਿਨ ਦਾ ਦੋ
ਹਾਂਜੀ ਹਾਂਜੀ ਕੋਈ ਨਹੀਂ ਹਾਂਜੀ ਹਾਂਜੀ ਕੋਈ ਨੀ ਸ਼ਿਮਲਾ ਹੋਰ ਹੋਰ ਤੁਹਾਡੇ ਕੀ ਹੋਬੀਸ ਕੀ ਹੈ? ਤੁਹਾਡੀ ਤੁਸੀ ਕੀ ਕਰਦੇ ਹੋ?
ਹਾਂ ਮੈਂ ਵਿਹਲੇ ਟਾਈਮ ਦੇ ਦੇਖੋ ਕਦੀ ਜਿੱਦਾਂ ਆਪਣੇ ਘਰ ਦੇ ਸੂਟ ਹੋ ਗਏ ਸੂਟ ਵਗੈਰਾ ਬਣਾ ਅ ਸੀ ਲੈਂਨੀ ਹਾਂ। ਦੇਖੋ ਬੱਚਿਆਂ ਦੇ ਨਾਲ ਵੈਸੇ ਤਾਂ ਮੈਨੂੰ ਫਰੀ ਟਾਈਮ ਮਿਲਦਾ ਨਹੀਂ ਹੈ ਅਗਰ ਮਿਲ ਵੀ ਜਾਏ ਹਾਂ ਮਿਲ ਵੀ ਜਾਏ ਤੇ ਫੇਰ ਮੈਂ ਬਸ ਏਹੀ ਕਰਦੀ ਆਂ, ਸੂਟ ਸੀ ਲਏ ਬਸ ਵੈਸੇ ਮੈਨੂੰ ਮੇਰੀ ਜਿਆਦਾ ਹੋਵੀ ਐ ਹੀ ਐ, ਸੂਟ ਸਟਿਚ ਚਿੰਗ ਕਰਨਾ। ਮੈਨੂੰ ਸਟੀਚਿੰਗ ਕਰਨਾ ਬੜਾ ਅੱਛਾ ਲੱਗਦਾ ਐ। ਹਾਂਜੀ। ਹਾਂਜੀ ਹੋਰ ਤੁਆਨੂੰ ਕੀ ਵਧੀਆ ਲੱਗਦੈ, ਖਾਲੀ ਟਾਈਮ।
ਬਸ ਖਾਲੀ ਟਾਈਮ ਕੁਛ ਨਵੀਂ ਨਵੀਂ ਡਿਸ਼ ਬਣਾ ਲਈ ਅਸੀ। ਟਰਾਈ ਕਰ ਲਈ ਨਵੀਂ ਨਵੀਂ ਡਿਸ਼ ਬਨਾਣ ਦਾ ਤੇ ਬੱਚਿਆਂ ਨੂੰ ਵੀ ਖਵਾ ਤੀ, ਹਾਂਜੀ। ਜੀ। ਹਾਂਜੀ ਹਾਂਜੀ ਉਹ ਤੇ। ਹਾਂ ਓਹੀ ਤੇ ਨਵੀਂ ਨਵੀਂ ਡਿਸ਼ ਬਣਾ ਲੈਂਨੇ ਆ ਅਸੀ।
ਹੋਰ ਸੁਣਾਓ। ਹੋਰ ਅ ਬੱਚੇ ਕੀ ਕਰਦੇ ਤੁਆਡੇ?
ਬਸ ਆ ਡੋਗੀ ਨਾਲ ਖੇਲਦੇ ਪਏ ਬੱਚੇ। ਹਾਂਜੀ, ਹਾਂਜੀ ਹੋਰ ਕੀ ਕਰਨਾ ਇਹਨਾਂ ਨੇ ਬੱਚਿਆਂ ਨਾਲ ਡੋਗੀ ਨਾਲ ਹੀ ਖੇਡਣੈ ਇਹਨਾਂ ਨੇ।
ਹਾਂਜੀ। ਹਾਂਜੀ ਓ ਤੇ
ਹੋਰ ਓਹੀ ਤੇ।
ਹਾਂ।
ਹਾਂਜੀ ਹਾਂਜੀ, ਨਹੀਂ ਨਹੀਂ ਦਿਲ ਤੇ ਕਰਦਾ ਐ। ਤਾ ਈ ਤੇ ਤਾਨੂੰ ਮੈਂ ਕਿਆ, ਭੈਣ ਜੀ ਯਾਦ ਆ ਗਈ, ਮੈਂ ਕਿਆ ਚਲੋ ਭੈਣਜੀ ਨਾ ਗੱਲ ਕਰ ਲਈਏ ਫੇਰ। ਯਾਦ ਆਈ। ਦੇ ਦਿਲ ਤੇ ਬਾ ਕਰਦਾ ਕਿ ਹਾਂਜੀ।
ਤੁਹਾਡਾ ਫੋਨ ਆਇਆ।
ਹਾਂਜੀ ਓ ਤੇ ਹੈ ਈ ਐ।
ਹਾਂ ਹੋਰ। ਹੋਰ ਵੈਸੇ ਤੁਸੀਂ ਸੂਟ ਵਗੈਰਾ ਕਿੱਥੋਂ ਸਵਾਂਦੇ ਓ।
ਅਸੀਂ, ਮੈਂ ਤੇ ਬੁਟੀਕ ਚ ਵੀ ਸੁਆ ਲੈਂਨੀ ਆਂ, ਤੇ ਤੇ ਕਦੀ ਆਪੇ ਆਪ ਵੀ ਕਦੀ ਕਦੀ ਸੀ ਲੈਂਨੀ ਆਂ। ਘਰ ਪਾਣ ਵਾਲੇ ਤੇ ਆਪੇ ਸੀ ਲੈਨੀ ਆ, ਪਾਰਟੀ ਵੇਅਰ ਮੈਂ ਬਜ਼ਾਰੋਂ ਸਵਾ ਲੈਂਨੀ ਆਂ, ਟੇਲਰ ਕੋਲੋਂ, ਹਾਂਜੀ।
ਠੀਕ ਐ, ਵਧੀਐ। ਤੇ ਤੁਹਾਡੇ ਓਧਰ ਕੀ ਸਿਲਾਈ ਐ, ਟੇਲਰਾਂ ਦੀ?
ਤੇ ਕੋਈ ਤਿੰਨ ਸੌ ਦਾ ਲੈਂਦਾ ਐ, ਕਮੀਜ਼ ਦਾ ਤੇ ਖਾਲੀ ਕੁੁੜਤੀ ਸਵਾ ਲੈਨੀ ਆ ਨਾ। ਸਲਵਾਰਾਂ ਮੈਂ ਆਪੇ ਸੀ ਲੈਦੀਂ ਆਂ ਫੇਰ। ਹਾਂਜੀ- ਹਾਂਜੀ ਕੁੜਤੀ ਤੇ ਕੋਈ ਦੋ ਸੋ ਲੈ ਲੈਂਦਾ ਐ।
ਤੁਸੀਂ ਮੈਨੂੰ, ਹਾਂਜੀ ਤੁਸੀਂ ਮੈਨੂੰ ਐਂ ਦੱਸੋ, ਜਿੱਦਾਂ ਅਗਰ ਖਾਲੀ ਪੈਂਟ ਸਵਾਣੀ ਹੋਵੇ। ਏ ਮਤਲਬ ਕੁੜਤਿਆਂ ਦੇ ਨਾਲ ਪੈਂਟ, ਪੈਂਟ ਪਲਾਜ਼ੋ ਜਿਹੜੇ ਹੁੰਦੇ ਨੇ ਉਹਦੀ ਕਿੰਨੀ ਸੁਆਈ ਹੈ। ਅਸਤਰ ਵਾਲੇ ਦੀ ਅਸਤਰ
ਅਸਤਰ ਵਾਲੇ ਦੀ ਹਾਂਜੀ ਕੋਈ ਦੋ ਸੋ ਵੀ ਲੈ ਲੈਂਦਾ। ਜੇ ਕਰਵਾਲੇ ਦੇ ਤੇ ਕੋਈ ਵੀ। ਡੇਢ ਸੌ ਵੀ ਲੈ ਲੈਂਦਾ ਪਰ ਮੈਂ ਕਦੀ ਖਾਲੀ। ਪਲਾਜੋ ਪਾਇਆ ਤੇ, ਨੀ ਮੈਂ ਪੂਰਾ ਸੁਟ ਸਿਲਵਾ ਲੈਂਦੀਆਂ ਆ, ਵਿਚ ਹੀ ਪਲਾਜੋ। ਤੇ ਮੈਂ ਤਿੰਨ ਸੌ, ਸਾਢੇ ਤਿੰਨ ਸੌ ਦੇ ਦਿੰਦੀ ਆ। ਵਿੱਚ ਡਿਜ਼ਾਇਨ ਵਗੈਰਾ ਆਪੇ ਹੀ ਪਾ ਦਿੰਦਾ ਹੈ, ਕਦੀ ਮੈਂ ਅਲਗ ਸੇ ਨਹੀਂ ਸਿਲਵਾਇਆ। ਮੈਨੂੰ ਜ਼ਿਆਦਾ ਰੇਟ ਦਾ ਤਾ ਪਤਾ ਨਹੀਂ।
ਤੁਸੀਂ ਮੈਨੂੰ, ਨਾ ਹਾਂਜੀ? ਤੁਸੀਂ ਮੈਨੂੰ ਪੁੱਛ ਕੇ ਦੱਸੋਗੇ?
ਹਾਂਜੀ, ਕੋਈ ਨੀ। ਮੈਂ ਪੁੱਛ ਕੇ ਦੱਸ ਦੂੰਗੀ।
ਹਾਂਜੀ, ਮੈਂ ਨਾ ਮੈਂ-ਮੈਂ ਸੁਆਣੀ ਆ ਪੈਂਟਾਂ। ਤੇ ਮੈਂ ਸੋਚਦੀ ਵੀ ਹਾਂ ਹੁਣ ਤੁਸੀਂ ਗੱਲ ਕੀਤੀ ਹੈ, ਤੇ ਚਲੋ ਤੁਸੀਂ ਗੱਲ ਕਰ ਲੈਣਾ, ਪੁੱਛ ਕੇ ਮੈਨੂੰ ਦੱਸ ਦੇਣਾ। ਠੀਕ ਹੈ।
ਹਾਂਜੀ, ਹਾਂਜੀ। ਕੋਈ ਨੀ, ਮੈਂ ਪੁੱਛ ਕੇ ਤੁਵਾਨੁ ਦੱਸ ਦਾਗੀ। ਕੋਈ ਨੀ ਕੋਈ ਗੱਲ
ਹਾਂਜੀ, ਠੀਕ ਹੈ ਜੀ। ਮੈ ਠੀਕ ਹੈ। ਹੋਰ ਕੋਈ ਗੱਲ ਵੀ ਕਰਨੀ ਹੋਏਗੀ ਸੂਟਾਂ ਦੀ, ਕਰ ਲਾਂਗੀ ਮੈਂ ਫੇਰ। ਹਨਾ?
ਹਾਂਜੀ, ਹਾਂਜੀ। ਕੋਈ ਨੀ, ਤੁਸੀਂ ਕਰ ਲੈਣਾ ਬੇ ਐਸੀ ਕੋਈ ਗੱਲ ਨੀ ਹੈ।
ਹਾਂ, ਥੋੜ੍ਹੇ ਪਿੱਛੇ ਹਾਂਜੀ, ਹੋਰ ਸੁਣਾਓ। ਹੋਰ ਬਸ? ਹੋਰ?
ਮੈਂ
ਅੱਛਾ, ਅ ਗ਼ਰਮੀਆਂ ਵਾਸਤੇ ਦੇਖੋ ਕੋਟਨ ਦੇ ਪੈਂਦੇ ਆ ਜ਼ਿਆਦਾ।
ਹਾਂਜੀ, ਚਲੋ ਠੀਕ ਹੈ। ਵਧੀਆ। ਸਗੋਂ ਚਲੋ, ਠੀਕ ਹੈ ਜੀ, ਕਰਦੇ ਆ ਫਿਰ ਫੋਨ ਓਕੇ।
ਹਾਂਜੀ, ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹਾਂਜੀ